ਹੈਲੋ'!
ਹੈਲੋ'! ਹਾਂਜੀ! ਸਤਿ ਸ਼੍ਰੀ ਅਕਾਲ! ਆਂਟੀ ਜੀ!
ਸਤਿ ਸ੍ਰੀ ਅਕਾਲ ਜੀ'!
ਹੋਰ ਕੀ ਹਾਲ ਚਾਲ'।
ਹੋਰ ਕੀ ਆਲ ਚਾਲ'।
ਠੀਕ ਹੈ! ਵਧੀਆ ਤੁਹਾਡੀ ਕੱਲ ਕੋਲ ਆਈ ਦੀ ਸੀਗੀ ਮੈਂ ਦੇਖਿਆ ਸੀ! ਮੈਂ ਕਿਹਾ!
ਹਾਂ! ਮੈਂ ਕੱਲ ਵੀ ਕੀਤਾ ਦੇਖੋ ਮੈਂ ਹੁਣੇ ਫੋਨ ਚੁੱਕਿਆ ਵੀ ਹੈ!
ਅੱਛਾ- ਅੱਛਾ!
ਅੱਛਾ'! ਅੱਛਾ'! ਨਹੀਂ ਵੈਸੇ ਹੀ ਕੀਤਾ 'ਸੀਗਾ ਮੈਂ ਹੁਨੇ ਫੋਨ ਉਠਾਇਆ ਮੈਂ ਕਿਹਾ ਚਲੋ ਤੁਹਾਨੂੰ! ਕੋਲ ਲਗਾਨੀ ਆ ਤੇ ਨਾਲ ਹੀ ਤੁਹਾਡੀ ਕੋਲ ਆ ਗਈ। ਹੂੰ! ਜੀ! ਹੋਰ ਕੀ ਕਰਦਾ ਸੀਗਾ'।
ਭੈਣ ਜੀ ਨੇ ਕੱਲ ਵੀ ਫੋਨ ਕੀਤਾ' ਗੱਲ ਨੀ ਹੋਈ ਤੇ' ਚਲੋ ਵੇਖਾਂ ਪੁੱਛਾਂ ਕੋਈ ਜ਼ਰੂਰ''। ਵੀ ਕੰਮ ਤਾਂ ਨਹੀਂ ਹੈ ਨਾ, ਇੰਨੀ ਰਾਤ ਤੁਹਾਡੀ ਕੋਲ ਆਈ ਦੀ ਸੀਗੀ! ਮੈਂ ਕਿਹਾ ਸੁਖੀ ਹੀ ਹੋਏ ਇਨਾਂ ਟਾਈਮ ਹੋ ਗਿਆ! ਇੰਨੀ ਲੇਟ ਅਧਦੇ ਨੀ ਨਾ- ਤੁਸੀਂ ਕਦੇ ਕਾਲ! ਥੋੜ੍ਹਾ ਤਾਂ ਵੈਸੇ ਟਾਈਮ ਦੇ ਵੀ ਆਂਦਾ 'ਮੈਂ ਕਿਹਾ ਪਤਾ ਨੀ ਕੀ ਗੱਲ ਹੈ! ਜ਼ਰੂਰੀ ਕੰਮ ਨਾ ਹੋਏ!
ਅੱਛਾ! ਨਹੀਂ ਤੁਹਾਨੂੰ ਪਤਾ ਨਾ- ਬੱਚੇ ਆਏ ਦੇ ਨੇ ਘਰ! ਛੁੱਟੀਆਂ ਨੇ ਸਵੇਰੇ ਫੋਨ ਹੁੰਦਾ ਨੀ ਹੱਥ 'ਚ ਤੇ ਮੇਰੇ! ਉਹ ਰਾਤੀ ਆਇਆ'ਮੈਂ ਕਿਹਾ ਬੜੀ ਯਾਦ ਆਈ 'ਇੱਕਦਮ ਮੈਂ ਕਿਹਾ ਚਲੋ ਫੋਨ ਹੀ ਮਿਲਾ ਲਾ'। ਤੇ ਫੇਰ ਮੈਂ ਵੀ ਸਮਝ ਗਈ ਮੈਂ ਕਿਹਾ ਤੁਹਾਡੇ ਵੀ'। ਆਪਣਾ ਦੱਸਦੇ ਪਏ ਸੀ' ਤੁਹਾਡੇ ਘਰ ਵੀ ਉਹ ਆਏ ਦੇ ਨੇ ਗੈਸਟ! ਤੇ ਫੇਰ ਮੈਂ ਕਿਹਾ ਬਿਜੀ ਹੋਏ ਦੇ ਹੋਣੇ ਨੇ'।
ਪਤਾ ਲੇਟ ਹੋ' ਜਾਈਦਾ ਬਾਰਾਂ- ਇੱਕ ਵੱਜ ਜਾਂਦਾ ਏਦਾਂ ਹੀ'। ਤੁਹਾਨੂੰ ਪਤਾ ਘਰ ਛੁੱਟੀਆਂ 'ਚ ਗੈਸਟ ਸਾਰੇ ਜਿੱਦਾਂ ਕਹਿ ਲੋ ਚਲੋ ਆਪਣੇ'। ਭੈਣ- ਭਰਾ ਇਕੱਠੇ ਹੋ ਜਾਂਦੇ 'ਬੱਚੇ ਤੇ ਰਾਤੀ ਬਾਰਾਂ- ਬਾਰਾਂ, ਇੱਕ ਵੱਜ ਜਾਂਦਾ'। ਪਤਾ ਹੀ ਨੀ ਲੱਗਦਾ' ਗੱਲਾਂ ਕਰੇ ਕਰਦੇ! ਦੋ- ਦੋ, ਤਿੰਨ- ਤਿੰਨ ਵਜ ਜਾਂਦੇ 'ਸੌਦਿਆਂ ਵੀ ਅਸੀ ਇਹ ਦਿਨ! ਵਧੀਆ ਹੀ ਹੁੰਦੇ ਨੇ -ਸਹੀ ਗੱਲ ਹੈ! ਇਹ ਹੀ ਦਿਨ ਯਾਦ ਰਹਿੰਦੇ ਨੇ- ਦੇਖੋ ਕੱਲ੍ਹ ਨੂੰ ਵੱਡੇ ਹੋ ਜਾਣਾ ਬਚਿਆ ਨੇ'। ਆਪਣੇ- ਆਪਣੇ ਘਰਾਂ ਨੂੰ ਚੱਲ ਜਾਣਾ 'ਫਿਰ ਕਿੱਥੇ ਟਾਈਮ ਮਿਲਦਾ ਇਕੱਠੇ ਹੋਣ ਦਾ! ਜਿਵੇਂ ਹੁਣ ਅਸੀਂ ਆ ਕਹਿ ਲਓ'!
ਬਿਲਕੁਲ ਨੀ ਮਿਲਣਾ'।
ਵੀ ਦੇਖੋ ਹੁਣ ਹੁਣ ਚਲੋ 'ਇਹ ਬੱਚੇ ਨੇ ਇਹ ਮਿਲਦੇ ਗਿਲਦੇ ਨੇ' ਅਸੀਂ ਵੀ ਪਹਿਲੇ ਇਵੇਂ ਹੀ ਸੀਗੇ ਛੋਟੇ ਹੁੰਦੇਆ ਜਦੋਂ ਇਕੱਠੇ ਹੋਣਾ ਛੁੱ ਟੀਆਂ ਚ ਸਾਰਿਆਂ ਨੇ ਆਣਾ ਛੱਤਾਂ ਤੇ ਬਹਿ ਜਾਣਾ ਹੇਅ
ਹੁਣ ਤੇ ਦੇਖੋ ਟੈਮ ਰਿਹਾ ਈ ਨੀ ਬਿਲਕੁਲ ਵੀ ਹੁਣ ਬੱਚਿਆਂ ਟਾਇਮ ਤਾਂ ਹੀ ਬੱਚਿਆਂ ਨੂੰ ਮਨਾ ਨੀ ਕਰਦੇ ਅਸੀਂ ਵੀ'
ਟਾਇਮ ਹੁੰਦਾ ਫੋਨ ਤਾਂ ਸੀਗਾ ਹੀ' ਤੇ ਟਾਈਮ ਹੁੰਦਾ ਸੀ! ਖੇਲਣ ਦਾ ਕਠੇ ਬੈਕੇ ਗੱਲਾਂ ਗੁਲਾ ਕਰ ਲਈਆ ਅੱਜ ਕੱਲ ਕਿੱਥੇ ਟਾਈਮ ਜੀ ਇਕੱਠੇ ਜ਼ਰੂਰ ਬੈ ਜਾਂਦੇ' ਕਰਦੇ ਨੇ ਪਰ ਫੋਨ ਫੜਿਆ ਹੁੰਦੇ ਸਭ ਨੇ ਆਪੋ ਆਪਣੇ ਚਲੋ ਠੀਕ ਹੈ ਥੋੜ੍ਹੀ ਦੇਰ ਲਈ! ਮਨਾ ਕਰਨਾ ਪੈਂਦਾ
ਅੱਛਾ ਸਾ ਸਾਡੇ ਵੀ ਬਸ ਇਸ ਤਰਾਂ ਈ ਨੇ ਬੱਚੇ। ਐਈਓ ਕੁੱਛ ਲੱਗੇ ਰੈਂਦੇ ਨੇ। ਸਵੇਰੇ ਵੀ ਉੱਠਦੇ ਹੋਣ ਦੇਖੋ ਤੁਸੀਂ ਮੰਨੋਗੇ ਓ ਸੀਨ। ਮੈਂ ਹੁਣ-ਹੁਣ ਰੋਟੀ ਖਾਧੀ ਜੇ ਵੇਖੋ ਦੁਪੈਰ ਦੀ।
ਅੱਛਾ ਇੰਨੀ ਲੇਟ ਬੋਤ ਲੇਟ ਹੋ ਗਏ ਓ ਅੱਜ ਤੁਸੀਂ।
ਨੀ ਉੱਠਦੇ। ਜਿਵੇਂ ਤੁਹਾਡੇ ਘਰ ਬੱਚੇ ਲੇਟ ਸੌਂਦੇ, ਸਾਡੇ ਬੱਚੇ ਵੀ ਲੇਟ ਸੌਂਦੇ ਨੇ। ਉੱਠਦੇ ਲੇਟ ਨੇ ਬਾਰਾਂ ਵਜਾ ਦਿੰਦੇ ਨੇ ਫੇਰ ਦੇਖੋ ਬੱਚੇਆਂ ਨਾਲ ਈ ਫੇਰ, ਹਾਂ
ਮਤਲਬ ਇਨਾਂ ਦੀ ਜਗ੍ਹਾ ਕਰਕੇ ਸਾਡਾ ਰੂਟੀਨ ਖ਼ਰਾਬ ਏ ਸਵੇਰੇ ਉੱ ਉੱਠਿਆ ਨੀ ਜਾਂਦਾ ਹੁਣ ਅੱਜ ਵੀ ਦੇਖੋ ਸੰਗਰਾਂਦ ਸੀਗੀ ਮੱਸੇ ਉਠਾਇਆ ਬ ਬੱਚਿਆਂ ਨੂੰ ਮੈਂ ਕਿਆ ਜਾਓ ਗੁਰਦੁਆਰੇ ਮੱਥਾ ਟੇਕ ਕੇ ਆਓ।
ਅੱਛਾ।
ਬਰਦ ਅਸੀ ਲੈਗੇ। ਕੇ ਗਈ ਆਂ ਮੈਂ ਕਿਆ ਨਾਲ ਜਾਓ ਹਾਂ ਮੈਂ ਕਿਆ ਚ
ਨਈ ਸਈ ਗੱਲ ਏ।
ਤੁਸੀਂ ਜਾਣਾ ਛੁੱਟੀ ਦਾ ਦਿਨ ਤਾਂ ਤੁਸੀਂ ਮੈਂ ਕਿਆ ਭੀ ਗੁਰਦੁਆਰੇ ਤਾਂ ਤਾਂ ਜਾਣਾ ਨੀ ਤੁਸੀਂ ਸਕੂਲ ਹੁੰਦੇ ਨਾ ਜਦੋਂ ਸੰਗਰਾਂ
ਹਾਂਜੀ ਓਦਾ ਤਾਂ ਹਾਂਜੀ ਚਲੋ ਛੁੱਟੀ ਬੱਚੇ ਹੋ ਆਏ ਵਦੀਐ।
ਸਕੂਲ ਹੁੰਦੇ ਨੇ ਮੈਂ ਕਿਆ ਚਲੋ ਮੱਥਾ ਟੇਕ ਕੇ ਆਓ ਸੋ ਤਾਂ ਥੋੜੀ ਦੇਰ ਬੈਠੇ ਨੂੰ ਵੀ ਘਾਹ ਪਈ ਜਾਂਦਾ ਸੀ ਬੇਟਾ ਛੋਟਾ। ਚਲੋ ਘਰ ਕਦੋਂ ਪ੍ਰਸ਼ਾਦ ਮਿਲੇਗਾ ਕਦੋਂ, ਮੈਂ ਕਿਆ ਆਏ ਥੋੜਾ ਕੀਰਤਨ ਸੁਣ ਲਓ ਅਰਦਾਸ ਤਾਂ ਹੋ ਲੈਣਦੋ। ਮਤਲਬ ਏਨਾ ਕਾਲਾ ਪੈ ਗੇਆ ਕੈਂਦਾ ਬਸ ਮੈਨੂੰ ਫਟਾਫਟ ਪ੍ਰਸ਼ਾਦ ਮਿਲੇਗਾ ਕੇਨਾ ਮੈਂ ਥੱਕ ਗਿਆ ਮੈਂ ਕਿਆ ਫਿਰ ਤੁਸੀਂ ਬੈ ਜਾਓ। ਖੜਾ ਰਿਆ ਬਸ ਮੈਂ ਕਿਆ ਜੇ ਤੈਨ ਮੈਂ ਕਿਆ ਹਜੇ ਤਾਂ ਅਸੀਂ ਲੇਟ ਗਏ ਆ ਏਸ ਸਮੇਂ, ਤੈਨੂੰ ਸਵੇਰੇ ਲੈ ਜਾਂਦੀ ਤੁਸੀਂ ਹੋਰ ਥੱਕ ਜਾਣਾ ਸੀਗਾ। ਹਾਂਜੀ ਬਸ ਫਿਰ ਹਾਂ-ਹਾਂ ਬਸ ਪ੍ਰਸ਼ਾਦ ਮਿਲੇ। ਹੋਰ-ਹੋਰ। ਨਾਲ ਈ ਕਾਲਾ ਪੈ ਗਿਆ ਲੰਗਰ ਪ੍ਰਸ਼ਾਦਾ ਦੇਖੋ ਮੈਂ ਤਾਂ ਲੰਗਰ ਪ੍ਰਸ਼ਾਦਾ ਸ਼ ਕਨ ਲਾਗੀ ਸੀ ਏ ਮਾਰਾਜ ਜੀ ਉੱਠ ਗਏ ਮੈਂ ਨੀ ਖਾਨਾ ਮੈਂ ਚੱਲਨਾ ਬਸ ਪ੍ਰਸ਼ਾਦ ਲੈ ਲਿਆ ਚਲੋ। ਮੈਂ ਕਿਆ ਖਾ ਲੈ ਥੋੜਾ ਜੇਹਾ ਮੂੰ ਲਗਾ ਲੈ ਨਾ-ਨਾ। ਆਪਾਂ ਚੱਲੇ ਆ, ਹੋਰ ਏ ਤਾਂ ਘਰ ਨੂੰ ਆ ਗਿਆ ਸੀਗਾ ਫੇ ਮੈਂ ਵੱਡੇ ਬੇਟੇ ਨਾਲ ਆਈ।
ਅੱਛਾ।
ਹੋਰ ਤੁਸੀਂ ਸੁਣਾਓ।
ਬਸ ਮੈ ਵੀ ਵਧੀਆ ਹੁਣੇ ਰੋਟੀ ਖਾਦੀ ਹਾਂਜੀ
ਅੱਜ ਕੀ ਬਣਾਇਆ ਤੁਸੀ।
ਅੱਜ ਪਹਿਲੇ ਸਵੇਰੇ ਮੀਸੀ ਰੋਟੀ ਬਣਾਈ ਸੀ। ਬੱਚੇ ਉਠੇ ਲੇਟ ਬਾਰਾਂ ਵਜੇ ਤੇ ਰੋਟੀ ਖਾਦੀ ਇਹਨਾਂ ਨੇ।
ਹਾਂ ਬਸ ਉਹ ਫੇਰ ਬਾਰਾਂ ਵਜੇ ਕਹਿ ਲੋੋ ਨਾਸ਼ਤਾ ਕਹਿ ਲਓ ਲੰਚ ਕਹਿ ਲਓ ਸੇਮ ਇੱਕੋ ਈ ਚੀਜ ਏ।
ਸਵੇਰੇ ਕੱਪੜੇ ਧੋਤੇ ਸੀ ਉਹ ਥਕਾਵਟ ਹੋਈ ਵੀ ਸੀ। ਫੇਰ ਮੈ ਸੋ ਗਈ ਆ।
ਹਾਂਜੀ ਭੈਣ ਜੀ ਮੈ ਵੀ ਧੋਣੇ ਸੀਗੇ। ਬਸ ਸੰਗਰਾਂਦ ਦਾ ਦਿਨ ਸੀ ਮੈ ਕਿਹਾ ਹੁਣ ਜੇ ਕੱਪੜੇ ਧੋਣ ਲੱਗ ਗਈ। ਤੇ ਫੇਰ ਗੁਰਦੁਆਰੇ ਨੀ ਜਾ ਹੋਣਾ ਫੇਰ ਮੈ ਧੋਤੇ ਈ ਨੀ। ਹੋਰ ਢੇਰ ਲੱਗਾ ਦਾ ਸੋਚਦੀ ਪਿਆ ਸ਼ਾਮ ਨੂੰ ਮਸ਼ੀਨ ਲਾ ਲਾ ਜਨਾਨੀਆਂ ਨੇ ਦੇਖੋ ਕੰਮ ਨੀ ਮੁੱਕਦੇ।
ਹਾਂ ਨਹੀ ਦੇਖੋ ਕਰਾਂ ਦੇ ਕੰਮ ਉਸ ਫਟਾ ਫਟ ਫੇਰ ਹੁਣ ਸੋਚ ਸੋਚ ਕੇ ਪੁੱਛ ਪੁੱਛਦੀ ਸੀ ਕੀ ਖਾਓਗੇ ਕੀ ਖਾਓਗੇ ਫੇਰ ਮੈਗੀ ਬਣਾਈਏ ਮੈ ਹ
ਅੱਛਾ
ਹਾਂ ਉਹ ਬੱਚੇ ਖਾ ਲੈਂਦੇ ਨੇ ਬੇਟਾ ਵੱਡਾ ਪਰਾਂਠੀਆਂ ਖਾ ਲੈਂਦਾ ਮੈਂ
ਵਧੀਆ ਚੀਜ਼ ਦੋਮਿੰਟ ਚੀਜ਼ ਬਣਾਣੀ ਤੇ
ਫੇਰ ਉਹ ਤੇ ਬੱਚਿਆਂ ਨਾਲ ਈ ਅਹਾਰ ਆਉਂਦਾ ਦੇਖੋ ਬੱਚੇ ਜੋ ਹਾਂ ਬੱਚੇ ਜੋ ਕਹਿੰਦੇ ਉਹ ਬਣਾ ਦੇਦੇ ਫਿਰ ਉਹੀਓ ਮੈ ਵੀ ਖਾ ਲਈਏ ਛੋਟਾ ਬੇਟਾ ਚਲਾ ਗਿਆ ਉਹਦੇ ਫਰੈਂਡ ਨਾਲ
ਅੱਛਾ, ਅੱਛਾ
ਉਹ ਖੇਡਦੇ ਪਏ ਨੇ
ਤੁਹਾਡੇ ਬੇਟੇ ਨੂੰ ਮੈਂ ਵੱਡੇ ਨੂੰ ਕੰਮ ਸੀਗਾ। ਮੈਨੂੰ ਇੰਨੇ ਕਾਲ ਕੀਤੇ ਚੱਕਿਆ ਈ ਨੀ ਉਹਨੇ ਮੇਰਾ ਫੋਨ ਤੁਸੀਂ ਇਹਨੂੰ ਕਹਿਣਾ ਕਿ ਤੈਨੂੰ ਫ਼ੋਨ ਆ ਰਹੇ ਸੀਗੇ ਆਂਟੀ ਦੇ
ਨਹੀਂ ਕਹਿੰਦਾ ਮੈਨੂੰ ਪਤਾ ਈ ਨੀ ਲੱਗਿਆ ਕਹਿ ਰਿਹੇ ਮੈਨੂੰ ਪਤਾ ਈ ਨੀ ਕਿਦਾ ਫੋਨ ਮੈਨੂੰ ਤਾਂ ਕੋਈ ਪਤਾ ਨੀ ਯ ਤੇ ਨੰਬਰ ਨੀ ਸੇਵ ਹੋਣਾ ਜਾਂ ਕਈ ਵਾਰ ਨਾ ਉਦੇ ਫੋਨ ਤੇ ਬੈਲ ਜਾਂਦੀ ਪਰ ਪਤਾ ਈ ਨਹੀਂ ਲੱਗਦਾ ਕੋਈ ਦਿਕਤ ਏ ਐਦੇ ਫੋਨ ਚ ਨਾ ਹਾਂਜੀ ਮੈਂ ਸ ਹਾਂਜੀ ਕਰਾਵਾਂਗੇ ਕੋਈ ਨੀ ਵੈਸੇ ਵੀ ਅਸੀਂ ਵੀ ਕਈ ਵਾਰ ਕੋਲ ਕਰਦੇ ਆ ਨਾ ਤੇ ਪਤਾ ਈ ਲੱਗਦਾ ਕਹਿੰਦਾ ਮੰਮਾ ਪਤਾ ਨੀ ਲੱਗਦਾ। ਫੋਨ ਆ ਰਿਹਾ ਵੈਲ ਈ ਨੀ ਆਦੀ ਮੈਨ ਤੇ ਤੇ ਮੈਂ ਕਹਿ ਈ ਰਹੀ ਸੀ, ਕਿ ਤੁਸੀਂ ਠੀਕ ਕਰਾਓ ਜਾ ਕੇ ਹਾਂਜੀ, ਹਾਂਜੀ। ਹੋਰ ਠੀਕ ਨੇ ਸਭ ਘਰ ਪਰਿਵਾਰ?
ਹਾਂਜੀ ਸਭ ਵਧੀਆ ਸਭ ਠੀਕ-ਠਾਕ ਐ ਤੁਸੀ ਦੱਸੋ?
ਅੱਛਾ। ਹੋਰ ਕੀ ਕਰ ਰੇ ਆੱਜ-ਕਾੱਲ?
ਬਸ, ਕਰ ਤਾਂ ਕੁਛ ਨੀ ਰੇ, ਖਾਲੀ ਬੈਠੇ ਸੀ। ਕਾੱਲ ਗਏ ਸੀ ਗੁਰਦੁਆਰਾ ਸੈਬ। ਨਈ-ਨਈ ਟੈਮ ਨੀ ਮਿਲਿਆ ਪੈਨਜ ਕਾੱਲ ਗਏ ਸੀ ਗੇ ਓਦਾਂ ਸੈਬ ਪੀਰ ਬਾਲਾ ਜੀ ਹਾਂ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਾਰ ਹੈਗੈ। ਹਾਂਜੀ, ਓਨਾਂ ਦੀ ਸ਼ੋਅ ਪ੍ਰਾਪਰ ਗੁਰਦੁਆਰਾ ਬੋਤ ਸੋਨਾ ਏਤਿਹਾਸਿਕ ਗੁਰਦੁਆਰੈ ਓਧਰ ਤੇ ਮਤਲਬ ਪਾੜੀ ਦੇ ਉੱਪਰ ਓਨਾਂ ਨੇ ਬਨਾਇਆ ਦਾ ਐ ਬੋਤ ਵਧੀਆ ਸੀਗਾ। ਚਿਆਂ ਨੂੰ ਲੈ ਗਏ ਸੀਗੇ। ਹਾਂਜੀ, ਹਾਂ ਹਾਂ ਓ ਪਾੜੀ ਦੇ ਮਤਲਬ ਪਾੜੀ ਦੇ ਉੱਪਰ ਬਨਾਇਆ ਦੈ ਗੁਰਦੁਆਰਾ ਨਾ ਪਾੜੀ ਜਿਵੇਂ ਰਸ ਤਾ ਜਾ ਬਨਾ ਕੇ ਕੱਟ ਕੁੱਟ ਕੇ ਜਿੱਦਾਂ, ਓਥੇ ਜਿੱਦਾਂ ਹਾਂ, ਬੜਾ ਅੱਛਾ ਐ। ਤੁਸੀ ਆਓਗੇ ਨਾ ਤੁਆਨੂੰ ਦਰਸ਼ਨ ਕਰਵਾ ਕੇ ਆ
ਨਈ ਵਧੀਐ ਸਗੋਂ ਚਲੋ ਹਾਂਜੀ ਅੱਛਾ, ਨਈ ਬਨਾ, ਕੈ ਰਏ ਸੀ ਐ ਵੀ। ਐ ਵੀ ਕੈ ਰੇ ਸੀ ਜਾਨੈ, ਚਲੋ ਅਸੀ ਹੋ ਆਨੇ ਆਂ ਓਧਰ। ਮੈਂ ਕਾੱਲ ਤੁਆਨੂੰ ਨਾ ਤਾਂ ਈ ਕੌਲ ਕੀਤੀ ਸੀ ਜਾਨ ਆਸਤੇ ਹੀ ਕਿ ਅਸੀ ਸ਼ਾਇਦ ਤੁਆਡੇ ਕੌਲ ਸਾਡੀ ਸਲਾ ਬਨ ਜੇ ਕਿਸੀ ਸ ਤੁਆਡੇ ਕੋਲ ਆਈਏ। ਤੇ ਕੈ ਰੇ ਸੀ ਨਾ ਕਿ ਤੁਸੀ ਪੈਲੇ ਇੱਕ ਵਾਰੀ ਨਾ ਓਨਾਂ ਨੂੰ ਦੱਸ ਦੇਨਾ ਆਪਣੀ ਦੀਦੀ ਨੂੰ ਤੇ ਮੈਂ ਕਿਆ ਚਲੋ ਮੈਂ ਫੋਨ ਕਰਾਂਗੀ ਫੇਰ ਮੈਂ ਰਾਤੀ ਤੁਆਨੂੰ ਫੋਨ ਕੀਤਾ ਏ। ਮੈਂ ਕਿਆ ਚਲੋ ਗੱਲ ਹਾਲ ਚਾਲ ਈ ਪੁੱਛ ਦੀ ਆਂ ਤੇ ਆਪਣਾ ਗੱਲ ਵੀ ਹੋ ਜੇਗੀ।
ਆਏ ਦੇ ਸਾਰੇ ਗੱਲਾਂ ਬਾਤਾਂ ਲੱਗ ਰੇ ਸੀ। ਫੇਰ ਮੈਂ ਬੋਤ ਲੇਟ ਫੋਨ ਦੇਖ
ਹਾਂਜੀ ਫੇਰ ਹਾਂਜੀ ਮੈਨੂੰ ਪ ਪਤਾ ਲੱਗਿਆ ਸੀ। ਅੱਛਾ। ਕੋਈ ਗੱਲ ਨੀ, ਕੋਈ ਹੋ ਜਾਂਦੈ ਤੇ ਓ ਐਦਾਂ ਈ ਆਏ ਗਿਆਂ ਨੀ ਪਤਾ ਲੱਗਦਾ। ਰਾਤੀ ਵੈਸੇ ਨੀ ਪਤਾ ਲੱਗਦਾ ਰਾਤੀ ਰੋ ਟੀ ਖਾਓ ਨਾ ਤੇ ਵੈਸੇ ਈ ਨੀ ਪਤਾ ਲੱਗਦਾ ਕਦੋਂ ਦਸ ਵੱਜਨੇ ਗਿਆਰਾਂ, ਬੱਚੀਆਂ ਦੇ ਈ ਆਰੇ ਲੱਗੇ ਰਈ ਦੈ।
ਲੇਟ ਬੋਤ ਕਰ ਦਿੰਦੇ ਨਾ ਬੱਚੇ। ਟਾਈਮ ਨਾਲ ਖਾਂਦੇ ਨੀ। ਸਾਡਾ ਵੀ ਰੋਟੀਨ ਖਰਾਬ। ਦੇਖੋ ਮੈਂ ਪੈਲੇ ਛੁੱਟੀਆਂ ਤੋਂ ਪੈਲੇ ਸਗੋਂ ਰੋਟੀਨ ਸੀ ਮੋਰਨਿੰਗ ਵਾਕ ਤੇ ਜਾਨਾ ਇਵਨਿੰਗ ਵੋਕ ਤੇ ਜਾਨਾ। ਹੂਨ ਕੁਛ ਵੀ ਨੀ ਹੁੰਦਾ। ਯੋਗਾ ਵੀ ਕਰ ਲੈਂਦੀ ਸੀਗੀ, ਮੈਡੀਟੇਸ਼ਨ ਕਰ ਲੈਨਾ ਛ ਹੋ ਈ ਨੀ ਪਾਂਦਾ। ਬਸ ਬੱਚਿਆਂ ਨਾਲ ਹੀ ਐਵੇਂ ਨਿਕਲ ਜਾਂਦੈ ਟਾਈਮ। ਮੈਂ ਸਗੋਂ ਕੈਨੀਂ ਆਂ ਲੈ ਆਪਣੇ ਲੀ ਟਾਈਮ ਈ ਨੀ ਨਿਕਲ ਪਾਂਦਾ। ਜੜਾ ਸਭ ਤੋਂ ਜ਼ਰੂਰੀ ਐ ਨਾ ਆਪਣੇ ਆਪ ਨੂੰ ਟਾਈਮ ਦੇਨਾ ਨਿਕਲ ਈ ਨੀ ਪਾਂਦਾ। ਬਸ ਇਵੇਂ ਈ ਬਸ ਘਰਾਂ ਦੇ ਕੰਮਾਂ ਇੱਚੋਂ ਨੀ ਵੇਲ਼
ਕਰ ਲੈਨ
ਆ ਹੁਨ ਮੈਂ ਆੱਜ ਵੀ ਕਿਆ ਸੀ ਮੈਂ ਕਿਆ ਥੋੜੀ ਸਟੱਡੀ ਕਰ ਲੋ ਬਸ ਏ ਕੈ ਕੂ ਕੇ ਏੱਕ-ਦੋ ਲਾਈਆਂ ਤੇ ਥੋੜਾ ਬੋਤ ਕੰਮ ਕੀਤਾ, ਓ ਵੀ ਥੋੜਾ ਬੋਤ। ਤੇ ਨੀਂਦ ਆ ਗਈ ਜੀ, ਕੰਮ ਦਾ ਨਾਮ ਲਿਐ ਤੇ ਸਾਨੂੰ ਨੀਂਦ ਆ ਗਈ ਏ। ਹੋਰ ਸੋ ਗੇ ਫੇਰ। ਮੈਂ ਕਿਆ ਫੇਰ ਸੋ ਜੋ ਦੋਨੋ। ਹੋਰ ਹਜੇ ਆਪ ਹੀ ਪੜ੍ਹਾਨੇ ਆ ਟਿਊਸ਼ਨਸ ਤੇ
ਚਲੋ ਵਧੀਐ। ਸਾਡੇ ਮੈਂ ਤੇ ਟਿਊਸ਼ਨ ਪਾਇਆ ਦੈ ਆਪ। ਤੇ ਪੜ੍ਹਦੇ ਈ ਨੀ ਬੱਚੇ ਘਾਰ ਬਿਲਕੁਲ ਵੀ।
ਤੇ ਹੁਨ ਤਾਂ ਨੀ ਪਾਇਆ ਫੇਰ ਵਿੱਚ ਛੁੱਟੀਆਂ ਆ ਜਾਨੀਆਂ ਸੀ ਫੇਰ ਮੈਂ ਕਿਆ ਕਿਤੇ ਜਾਨਾ ਪੈ ਜੇਗਾ। ਮੈਂ ਕਿਆ ਫੇਰ ਫੈਦਾ ਨੀ ਹੈਗਾ। ਰੋਟੀਨ ਫੇਰ ਇੱਕੋ ਵਾਰੀ ਸਵੇਰੇ ਸਕੂਲ ਸਟਾਰਟ ਜਿੱਦਾਂ ਹੀ ਹੂਨਗੇ ਨਾਲ ਈ ਚੱਲ ਜੇਗਾ ਫੇਰ ਰੈਗੂਲਰ ਟਿਊਸ਼ਨ ਜਾਏਗਾ ਜਿੰਨਾ ਸਕੂਲ ਕਰਵਾਇਆ ਓ-
ਅਛਾ ਵੱਡੇ ਬੇਟੇ ਨੂੰ ਤੇ ਮੈਂ ਆਪ ਹੀ ਪੜਾਇਆ ਕਿੰਨਾ ਟਾਈਮ। ਫਿਫਥ ਤੱਕ ਨਾ ਆਪ ਹੀ ਪੜਾਇਆ, ਉਸ ਤੋਂ ਬਾਅਦ ਫੇਰ ਟਿਊਸ਼ਨ। ਟਿਊਸ਼ਨ ਦੇ ਸਹਾਰੇ ਵੈਸੇ ਆਸਰੇ ਨਾ ਬੱਚੇ ਪੜਦੇ ਨੀ ਹੈਗੇ ਇਨਾ ਅੱਛੀ ਤਰਾਂ।
ਗੱਲ ਉਹੀ ਸਹੀ ਨਾ ਭੇਂਜੀ ਧਿਆਨ ਤਾਂ-
ਜੀ ਜੋ ਹਾਂਜੀ। ਹੁਣ ਤੇ ਮੈਂ ਹੁਣ ਧਿਆਨ ਦੇਣਾ ਬੰਦ ਕੀਤੇ ਨਹੀਂ ਤੇ, ਹਾਂਜੀ
ਆਪ ਕਰਾਉਂਦੇ ਹੈ ਨਾ ਸਾਨੂੰ ਪਤਾ ਹੋਂਦਾ ਸਾਡੇ ਬੱਚੇ ਨੂੰ ਕੀ ਆਉਂਦਾ।
ਹਾਂਜੀ- ਹਾਂਜੀ।
ਟਿਊਸ਼ਨ ਦੇ ਰਖੀ ਫੇਰ ਅਸੀਂ ਵੀ ਥੋੜੇ ਜਿਹੇ ਹੋ ਜਾਂਨੇ ਹਾਂ ਨਾ। ਪ੍ਰਵਾ ਕਹਿ ਲਓ ਕਿ ਚਲੋ ਪੜ ਆਯਾ ਹੋਣਾ ਪਤਾ ਨੀ ਹੁਣ ਪੜਿਆ ਕਿ ਨਹੀਂ ਪੜਿਆ।
ਤੇ ਉਹ ਬਹੁਤ ਅੱਛੀ ਟੀਚਰ ਹੈ, ਹਾਂਜੀ ਚਲੋ, ਹਾਂਜੀ ਭੈਣ ਜੀ ਚਲੋ ਵੇਖਦੇ ਹ ਹਾਂਜੀ ਸਲਾਹ ਬਣਾਉਦੇ ਹਾਂ ਅਸੀਂ ਆਂਣ ਦੀ ਤੁਹਾਡੇ ਕੋਲ। ਚੰਗਾ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।